ਹੈਲੋ।
ਹੈਲੋ ਹਾਂਜੀ ਸਾ
ਹਾਂਜੀ-ਹਾਂਜੀ ਸਾਸ੍ਰੀ ਕਾਲ ਹੋਰ ਸੁਣਾਓ ਕੀ ਹਾਲ ਨੇ।
ਬਸ ਠੀਕ ਐ ਜੀ ਤੁਸੀਂ ਸੁਣਾਓ ਘਰ ਪਰਿਵਾਰ ਸਬ ਠੀਕ ਐ।
ਹਾਂਜੀ-ਹਾਂਜੀ ਸਬ ਵਦੀਆ ਹੋਰ ਕਿਵੇਂ ਯਾਦ ਕੀਤਾ।
ਬਸ ਆ ਕਦੇ ਖ਼ਬਰਾਂ ਦੇਖ ਲਈਆਂ, ਕਦੇ ਕਰ ਲਈਆਂ ਕਦੇ ਚੰਗੀਆਂ ਮੜੀਆਂ ਖਬਰਾਂ ਖਬਰਾਂ ਦੇਖਦੇ ਰੈਨੇ ਆ ਕਦੇ ਮੂਡ ਠੀਕ ਹੋ ਜਾਂਦਾ ਮੂਡ ਸਵਿੰਗ ਕਰ ਜਾਂਦਾ। ਅੱਜ-ਕੱਲ ਹਾਲਾਤ ਐਨੇ ਖਰਾਬ ਐ ਕਦੇ ਤਾਂ ਐ ਜੀ ਕਰਦਾ ਵੀ ਖਬਰਾਂ ਦੇਖੀਏ ਈ ਨਾ। ਓ ਬੈਠੀ ਖਬਰਾਂ ਈ ਦੇਖ ਰਈ ਸੀਗੀ। ਹਾਂ ਓ ਬੈਠੀ ਖਬਰਾਂ ਦੇਖ ਰਈ ਸੀ ਮੈਂ ਖਬਰਾਂ ਦੇਖਦੇ-ਦੇਖਦੇ ਤੇ ਐਵੇਂ ਮਨ ਖਰਾਬ ਹੋ ਗਿਆ ਮੈਂ ਕਿਆ ਚੱਲ ਵੀ । ਫੋਨ ਕਰਕੇ ਦੇਖਦੇ ਹਾਂ, ਵੀ ਜੇ ਮਨ ਦੂਜੇ ਪਾਸੇ ਹੋਜੂਗਾ ਨਹੀਂ ਤਾਂ। ਹਾਂ, ਸਹੀ ਗੱਲ ਐ।
ਗ਼ਲਤ ਹੋ ਰਿਹਾ, ਜਿੱਥੇ ਜਾਓ ਮਤਲਬ ਕਿ ਅਗਰ, ਤੁਸੀਂ ਅਗਰ ਮੰਨਲੋ, ਫੋਨ ਓ ਨਹੀ ਕਰੋਗੇ ਸਾਹਮਣੇ ਤੁਹਾਡੇ ਨਿਊਜ਼ ਆ ਜਾਏ ਕੀ ਬੇਕਾਰ ਜੀ ਨਿਊਜ਼ ਆਜੇਗੀ, ਅੱਜ ਇਥੇ ਆ ਹੋਇਆ, ਇਥੇ ਚੋ
ਹੂੰ, ਸਹੀ ਅੱਗੇ ਪਤਾ ਕੀ ਆ, ਅੱਗੇ ਅਖ਼ਬਾਰ ਪੜ੍ਹ ਲਈਦਾ ਸੀਗਾ। ਵੀ ਅਖ਼ਬਾਰ ਨਿਊਜ਼ ਪੜ੍ਹ ਲਈਆਂ, ਪੜ੍ਹਕੇ ਤੇ ਇਹਨਾ ਨਾਂ ਅ ਆਪਣਾ ਮੀਡੀਆ ਦਾ ਇੰਨਾ ਨਹੀਂ ਹੁੰਦਾ ਸੀ, ਰੌਲਾ ਨਹੀਂ ਪੈਂਦਾ ਸੀ ਕਿਸੇ ਤਰ੍ਹਾਂ ਦਾ ਵੀ, ਨਾ ਮੋਬਾਇਲ ਹੁੰ ਹੁੰਦੇ ਸੀ ਏਦਾਂ ਦੇ ਨਾਲ, ਬਹੁਤੇ ਟੀਵੀ ਹੁੰਦੇ ਸੀ ਅੱਗੇ ਤਾਂ ਅਹ, ਦੂਜੇ ਬਲੈਕ ਐਂਡ ਵਾਈਟ ਟੀਵੀ ਹੁੰਦੇ ਸੀ, ਤੇ ਅਖਬਾਰ ਘਰ-ਘਰ ਲੱਗੇ ਹੁੰਦੇ ਸੀ। ਬਸ ਮੇਨ-ਮੇਨ ਖ਼ਬਰਾਂ ਪੜ੍ਹਲੈ, ਮੇਨ-ਮੇਨ ਖ਼ਬਰਾਂ ਪੜ੍ਹਲੀਆਂ। ਉਹ ਜਿੱਥੇ ਖ਼ਬਰ ਪੜ੍ਹ ਲਈ, ਬਸ ਉੱਥੇ ਛੁੱਟ ਗਈ ਦਿਮਾਗ'ਚੋਂ ਨਿਕ ਨਿੱਕਲਗੀ ਜਿਵੇਂ ਵੀ ਖ਼ਬਰ, ਤੇ ਬ ਚੱਲ ਖ਼ਬਰ ਹੋਗੀ ਦਿਮਾਗ'ਚੋਂ ਨਿੱਕਲਗੀ ਖ਼ਤਮ। ਤੇ ਹੁਣ, ਮਤਲਬ ਕਿ ਜਿਹੜਾ ਸਿਸਟਮ ਨੇ ਨਾ ਨਿਊ ਟ ਤਕਨੀਕ ਨੇ, ਵੀ ਮੀਡੀਆ ਨੇ ਇੰਨਾ ਕੁਛ ਉਛਾਲਿਆ ਹੋਇਆ, ਇੱਕ ਖ਼ਬਰ ਨੂੰ ਦੱਸ-ਦੱਸ ਵਾਰੀ ਕਰਕੇ ਇੱਕ ਦਿਮਾਗ ਵਿੱਚ ਚ ਪੱਕਾ ਕਰ ਦਿੰਦੇ ਆ ਵੀ ਹਾਂ ਏਦਾਂ, ਉਹ ਦਿਮਾਗ ਭਾਰੀ ਹੋਣ ਲੱਗ ਜਾਂਦਾ, ਉਹ ਹੁਣ ਮੈਂ ਇਹੀ ਦੇ, ਮੈਂ ਇਹੀ ਖ਼ਬਰਾਂ ਹੀ ਦੇਖ ਰਹੀ ਸੀ ਨਾ, ਏਦਾਂ ਲੱਗੀਆਂ ਸੀ ਜਿਵੇਂ ਸਿਰ'ਚ ਵੱਜੀ ਜਾਂਦੇ ਆ ਵੀ, ਇੱਕ ਗੱਲ ਨੂੰ ਬਾਰ-ਬਾਰ ਰਿਪੀਟ ਕਰ-ਕਰਕੇ ਏਦਾਂ ਹੋਇਆ, ਏਦਾਂ ਹੋਇਆ, ਇੱਥੋਂ ਏਦਾਂ ਲੈਗੇ, ਏਦਾਂ ਕੋਈ ਡੁੱਬਗਿਆ ਏਦਾਂ ਕੋਈ ਖਿੱਚ ਕੇ ਲੈਗਿਆ, ਅੱਜ- ਕੱਲ ਸਨੈਚਿੰਗ ਦਾ ਪ੍ਰੋਗਰਾਮ ਖਿੱਚਾ ਤਾਂਨੀ ਦਾ ਬੜਾ ਹੋਈ ਜਾਂਦਾ। ਕਿ, ਕਿਤੇ ਚੇਨਾ ਖਿੱਚਕੇ ਲੈ ਗਏ। ਉਹ ਵੀ ਇਹ ਜ਼ਿੰਦਗੀ ਜਿਵੇਂ ਨਾ ਵੀ, ਬਣੀ ਪਈ ਖ਼ਬਰਾਂ ਸੁਣ-ਸੁਣਕੇ ਜਿਵੇਂ ਐਂਈ ਲੱਗਦਾ, ਵੀ ਦੱਸ ਐਵੇਂ ਜੋਈਈ ਜਾਂਨੇ ਆ ਜਿਵੇਂ।
ਜੀ, ਜੀ, ਜੀ, ਉਹ ਬਸ-ਬਸ। ਪਹਿਲੇ ਅਖਬਾਰ ਹੁੰਦਾ ਸੀ, ਘਰ-ਘਰ'ਚ ਅਖ਼ਬਾਰ ਆਂਦੇ ਸੀ, ਸਾਰੇ ਅਖ਼ਬਾਰ ਪੜ੍ਹਦੇ ਸੀ। ਹੁਣ ਫੋਨ ਦਾ ਜ਼ਮਾਨਾ ਆਗਿਆ, ਕਈਆਂ ਨੇ ਤਾ ਅਖਬਾਰ ਹਟਾ ਹੀ ਦਿੱਤੀ।
ਹਾਂ-ਹਾਂ, ਹੁਣ ਤਾਂ ਤਕਰੀਬਨ ਕਈ-ਕਈ ਹੁਣ ਅਖ਼ਬਾਰ ਹੈਹੀ, ਸਾਡੇ ਖੁਦ ਨਹੀਂ ਹੈਗਾ ਗਾ। ਵੀ ਅਸੀਂ ਕਹਿੰਨੇ, ਵੀ ਚਲੋ ਕੀ ਅਖ਼ਬਾਰ ਹੁਣ ਆ ਕੇ ਜਦੋਂ ਖ਼ਬਰਾਂ ਤਾਂ ਪੈਰ-ਪੈਰ ਤੇ ਟੀਵੀ ਵਾਲੇ ਦੇਈ ਜਾਂਦੇ ਆ, ਮੋਬਾਈਲ ਵਾਲੇ ਦਈ ਜਾਂਦੇ ਆ, ਅੱਗੇ ਇਹ ਚੀਜ਼ਾਂ ਨਹੀਂ ਹੈਗੀਆਂ ਸੀ ਤਾਂ ਆਪਾਂ ਬੜੇ ਸ਼ੌਕ ਨਾਲ ਅਖਬਾਰ ਨੂੰ ਭੱਜਕੇ ਜਾਂਦੇ ਸੀਗੇ। ਪਰ, ਜਿੰਨਾਂ ਘਰਾਂ ਵਿੱਚ ਬਜ਼ੁਰਗ ਹੈਗੇ ਆ ਨਾ ਹੁਣ ਉਹ ਹੱਲੇੇ ਵੀ, ਅਖ਼ਬਾਰ ਨੂੰ ਹੀ ਅਹਿਮੀਅਤ ਦਿੰਦੇ ਆ ਜਿਆ
ਜੀ-ਜੀ, ਉਹ ਸਾਡੇ ਘਰ ਦੇ ਜਿਵੇਂ ਵੱਡੇ ਆ ਨਾ ਤੇ, ਉਹ ਉਹਨਾਂ ਨੇ ਪਹਿਲੇ ਸਵੇਰੇ ਅਖਬਾਰ ਪੜ੍ਹਨੀ ਅਸੀਂ ਨੀ ਹੈਨ, ਜੀ ਉਹਨਾਂ ਕਈਆਂ ਨ ਮਤਲਬ ਆਦਤ ਹੁੰਦੀ ਹੈਨਾ। ਬੀ ਜਿਵੇਂ, ਇੱਕ
ਉਹ, ਉਹ ਇੱਕ ਚਾਹ-ਚਾਹ ਵਾਂਗੂ ਨਾ, ਹਾਂ, ਚਾਹ ਵਾਂਗੂ ਖੁਰਾਕ ਬਣ ਜਾਂਦੀ।
ਨਾਲ, ਨਾਲ ਅਖ਼ਬਾਰ ਹੋਵੇ ਹੱਥ'ਚ, ਇੱਕ ਹੱਥ'ਚ ਚਾਹ ਹੋਵੇ, ਇੱਕ ਹੱ ਚ ਅਖ਼ਬਾਰ ਹੋਵੇ। ਕਈਆਂ ਨੂੰ ਇਹ, ਉਹ'ਚ ਮਤਲਬ, ਹਾਂਜੀ ਚਸਕਾ ਹੁੰਦਾ ਹੈ। ਬੀ ਬੀ ਨਾਲ ਅਖ਼ਬਾਰ ਪੜ੍ਹਨੀ ਏ। ਉਹ ਪੁਰਾਣੀ ਆਦਤ ਪਈ ਹੁੰਦੀ ਹੈ ਨਾ, ਜੀ-ਜੀ।
ਹਾਂ, ਬਿਲਕੁਲ ਸਹੀ ਗੱਲ।
ਸਾਡੇ ਮਤਲਬ, ਅੱਜ-ਕੱਲ ਦੇ ਨਵੇਂ ਜੋ, ਜਨਰੇਸ਼ਨ ਹੈਗੀ ਏ, ਉਹਨਾਂ ਦੇ ਹੱਥ'ਚ ਫੋਨ ਆ ਗਏ ਨੇ, ਬਸ। ਫੋਨ ਵਿੱਚ ਈ ਸਭ ਕੁਝ ਦਿਖਾ ਦਿੰਦੇ ਨੇ, ਵੀ ਇੱਥੇ ਆ ਹੋਇਆ, ਇੱਥੇ ਆ ਹੋਇਆ, ਹੁਣ ਪਿੱਛੇ ਜੀ ਵੀ ਕੁਛ ਹੋਇਆ ਸੀ ਐ। ਕਿਤੇ ਅੱਗ ਲੱਗੀ ਸੀ ਸ਼ਾਇਦ, ਕੋਚਿੰਗ ਸੈਂਟਰ ਵਿੱਚ ਐਂਵੇ ਕੁਛ ਹੋਇਆ ਸੀ।
ਹਾਂ, ਹਾਂ, ਹਾਂ ਬਿਲਕੁਲ-ਬਿਲਕੁਲ ਸਹੀ ਏ, ਪਰ ਨਾ ਅੱਗੇ ਨਾ ਖ਼ਬਰਾਂ ਵਧੀਆ ਹੁੰਦੀਆਂ ਹੁੰਦੀਆਂ ਵੀ ਜ ਪੜ੍ਹ ਕੇ ਤੇ ਮਨ ਖੁਸ਼ ਹੋ ਜਾਣਾ, ਤੇ ਇਏਦਾਂ ਦੀ ਨੈਗੇਟਿਵ ਵਾਲੀ ਖ਼ਬਰ ਨਾ ਕੋਈ ਕੋਈ ਹੁੰਦੀ ਸੀ
ਕਦੀ ਹੁੰਦੀ ਵੀ ਨੀ ਸੀ ਜ਼ਿਆਦਾ,
ਹੁੰਦੀ, ਚਲੋ ਸੌ ਚੋਂ ਇੱਕ ਹੁੰਦੀ ਸੀ ਇੰਨੀ ਵਾਰ
ਮਤਲਬ ਜਿਆਦਾ ਵੀ ਨਹੀਂ ਹੁੰਦੇ ਹੁਣ ਤਾਂ ਮਤਲਬ ਇੱਕ ਦਿਨ ਚ ਇੰਨੀ ਇੰਨੀ ਖ਼ਬਰ ਆ ਜਾਂਦੀਆਂ ਨੇ, ਮਤਲਬ ਤੁਸੀਂ ਦੇਖ ਹੀ ਰਹੇ ਹੋ ਵੀ, ਇੱਥੇ ਆ ਹੋਇਆ ਹਮ ਹਮ ਹ ਹ।
ਉਹ ਦਿਮਾਗ ਨੈਗੇਟਿਵ ਵੱਲ ਤੁਰੇ ਜਾਂਦੇ ਹੈ ਨਾ, ਗੱਲ ਵੀ ਇੱਥੇ ਆਹ ਕੁਛ ਹੋਈ ਦਾ ਦਿਮਾਗ ਚ ਡਰ ਵੀ ਬੈਠਦਾ। ਦਹਿਸ਼ਤ ਵੀ ਫੈਲਦੀ ਹੈ ਵੀ ਦਿਮਾਗ ਵਿੱਚ ਵੀ, ਕਿਤੇ ਸਾਡੇ ਨਾਲ ਨਾ ਏਦਾਂ ਹੋ ਜਾਵੇ! ਸਕੂਟਰ ਖੋਹ ਕੇ ਲੈ ਗਏ ਕਿਤੇ, ਅ ਅ ਕਾਨਾ ਕੰਨਾਂ ਚੋਂ ਖਿੱਚ ਕੇ ਲੈ ਗਏ, ਕੋਈ ਬਾਹਵਾਂ ਚੋਂ ਲਾਹ ਕੇ ਲੈ ਗਏ ਚੋਰੀਆਂ, ਡਕੈਤੀ ਇਹੋ ਜਿਹਾ ਕੁਛ ਵਧਿਆ ਪਿਆ ਹੁਣ ਤਾਂ ਹੁਣ ਬਾਹਰ ਨਿਕਲਣ ਲੱਗੇ ਵੀ ਡਰ ਲੱਗਦਾ।
ਹਾਂਜੀ ਹਾਂਜੀ, ਜਮਾਨਾ ਬੜਾ ਖ਼ਰਾਬ ਹੋ ਗਿਆ ਤੇ ਬਸ ਤਾਂ ਬੰਦਾ ਘਰ ਹੀ 'ਚ ਹੀ ਆਪਣੇ ਘਰ ਚ ਹੀ ਸੇਫ ਹੈਗਾ ਵ
ਮੈਨੂੰ ਤਾਂ ਇਹ ਲੱਗਦਾ ਵੀ ਪਹਿਲੇ ਸਗੋਂ ਅਖ਼ਬਾਰ ਹੀ ਵਧੀਆ ਹੁੰਦੇ ਸੀਗੇ ਵੀ ਪੜ੍ਹਿਆਂ ਖ਼ਬਰਾਂ ਪੜ੍ਹੀਆਂ ਤੇ ਖਤਮ ਤੇ ਉੱਥੇ ਹੀ ਕੰਮ ਖਤਮ ਹੋ ਗਿਆ, ਮੁੜ ਕੇ ਅਗਲੇ ਦਿਨ ਅਖ਼ਬਾਰ ਆਊਗਾ ਤਾਂ ਕੋਈ ਖਬਰ ਮਿਲੇਗੀ
ਪੰਦਰਾਂ ਦਿਨ ਇੱਕੋ ਚੀਜ਼ ਦੇ ਮਗਰ ਹੀ ਪਏ ਰਹਿੰਦੇ ਨੇ
ਇੱਕੋ ਚੀਜ਼ ਦੇ ਮਗਰ ਪਏ ਰਹਿੰਦੇ ਆ ਮੈਨੂੰ ਤਾਂ ਅਖਬਾਰ ਸਗੋਂ ਲੱਗਦਾ ਵੀ ਅਖ਼ਬਾਰ ਵਧੀਆ ਉਦੋਂ ਜੇ ਅਖਬਾਰ ਸੀ, ਤਾਂ ਲਾਈਫ ਸ਼ਾਂਤ ਸੀ ਤੇ ਹੁਣ? ਇਦਾਂ ਤਾਂ ਹੁਣ ਲਾਈਫ ਭਟਕਦੀ ਫਿਰਦੀ ਹੈ ਜਿਵੇਂ, ਉਹ ਵੀ ਦਿਮਾਗ ਤੇਜ਼ ਚੱਲਦਾ ਜਿੰਨੇ ਤੇਜ਼ ਉਹ ਬੋਲਦੇ ਆ ੳਨਾ ਤੇਜ਼ ਹੀ ਸਾਡਾ ਦਿਮਾਗ ਚੱਲਦਾ, ਉਹ ਇੰਨਾ ਕੁ ਫਾਸਟ ਚੱਲਦਾ ਨਾ ਇਸੇ ਕਰਕੇ ਤਾਂ ਪ੍ਰੋਬਲਮ ਵਧੀਆ ਪਈਆਂ, ਫਰਸਟ੍ਰੇਸ਼ਨ ਵਧੀ ਪਈ ਹੈ। ਉਦੋਂ ਦਿਮਾਗ ਦਾ ਹਾਈਪਰ ਹੋ ਕੇ ਜਿਵੇਂ ਉਧਰ ਜਿਵੇਂ ਉਹ ਗੁੱਸੇ ਚ ਬੋਲ ਓਨੇ ਦਿਮਾਗ 'ਚ ਆਪ ਨੂੰ ਵੀ ਗੁੱਸਾ ਆ ਜਾਂਦਾ ਜੀ
ਹਾਂਜੀ ਹਾਂਜੀ ਹਾਂਜੀ, ਉਹੀ ਨਾ ਹਾਂਜੀ ਹਾਂਜੀ
ਚਲੋ ਕਰ ਵੀ ਕੀ ਸਕਦੇ ਹਾਂ ਆਪਾਂ, ਬਸ ਸਿਸਟਮ ਹੀ ਏਦਾਂ ਦਾ ਸਿਸਟਮ ਹੀ ਦਾ ਆਪਣਿਆ ਫਰਜੀ, ਹਮ
ਪਹਿਲੇ ਤਾਂ ਮਤਲਬ, ਮਤਲਬ ਅਸੀਂ ਵੀ ਦੇਖਦੇ ਸੀ ਜਿਵੇਂ ਐਤਵਾਰ ਦੇ ਐਤਵਾਰ ਉਹ ਆਉਂਦੀ ਸੀ ਕੀ ਕਹਿੰਦੇ ਬਾਲ ਕੇਸਰੀ ਆਉਂਦੀ ਸੀ ਉਹਦੇ 'ਚ ਅਲੱਗ ਅਲੱਗ ਚੀਜ਼ਾਂ ਹੁੰਦੀਆਂ ਸੀ, ਅਖਬਾਰ ਦੇ ਨਾਲ
ਅਖ਼ਬਾਰ ਵਿੱਚ ਉਹ ਕਾਰਟੂਨ ਜੇ ਬੱਚਿਆਂ ਦਾ ਵੀਸੀ ਗੇਮ ਵੀ ਆ ਗ ਉਹ ਵੀ ਖੇਡਣ ਲੱਗ
ਹਾਂਜੀ ਹਾਂਜੀ।
ਮੈਨੂੰ ਲੱਗਦਾ ਅੱਜ ਕੱਲ੍ਹ ਦੇ ਬੱਚਿਆਂ ਨੂੰ ਤਾਂ ਇੰਨਾ ਗਿਆਨ ਹੋਣਾ ਨੀ ਗਾ, ਹਨਾ
ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਇਹ ਵੀ ਚੀਜ਼ ਹੁੰਦੀ ਹੈ ਕੋਈ, ਆਉਂਦੀ ਤਾਂ ਅੱਜ ਵੀ ਹੈ ਵੈਸੇ
ਹਾਂ ਆ ਹੈਗੇ ਤਾਂ ਹੈ ਅਖ਼ਬਾਰਾਂ ਦੀ ਵੀ ਤਾਂ ਵਰਾਇਟੀਆਂ, ਕਿੰਨੀਆਂ ਕਿੰਨੇ ਤਰ੍ਹਾਂ ਦੇ ਅਖਬਾਰ ਹੁੰਦੇ ਹਨਾ ਵੀ ਜਗਬਾਣੀ ਹੋਵੇ, ਕਿੰਨੇ ਕਿੰਨੇ ਅਖ਼ਬਾਰ ਹੁੰਦੇ ਆ।
ਹਾਂਜੀ ਹਾਂਜੀ, ਉਹੀ ਨਾ ਪਹਿਲੇ ਟੈਮ ਬੜਾ ਉਹ ਮਤਲਬ ਹੋਰ ਸੀ, ਹੁਣ ਬੜਾ ਬਦਲਾਵ ਆ ਗਿਆ ਬਸ
ਹਾਂ ਹਾਂ ਹਾਂ ਸਹੀ ਸਹੀ ਗੱਲ ਆ, ਸਹੀ ਗੱਲ ਆ ਅਸੀ ਅੱਗੇ ਅੱਗੇ ਠਹਿਰਾਵ ਸੀ ਇੱਕ ਦੂਜੇ ਨੂੰ ਪਤਾ ਕੀ ਹੈ ਜੇ ਅਖ਼ਬਾਰ ਲੈ ਕੇ ਬਹਿ ਜਾਣਾ, ਬਾਹਰ ਅਹ ਲੋਕਾਂ ਨੇ ਇਕੱਠ, ਜਿਵੇਂ ਸੱਥ ਬੈਠਦੇ ਆ ਜਿਵੇਂ ਉੱਦਾਂ ਲੋਕਾਂ ਨੇ ਇਕੱਠੇ ਹੋ ਕੇ ਬਜ਼ੁਰਗਾਂ ਨੇ ਵੱਡਿਆਂ ਨੇ ਬਹਿ ਜਾਣਾ ਇੱਕ ਨੇ ਅਖ਼ਬਾਰ ਪੜ੍ਹਨਾ ਸਾਰਿਆਂ ਨੂੰ ਖ਼ਬਰ ਸੁਣਾ ਦੇਣੀ, ਜਿਹੜੀ ਖ਼ਬਰ ਤੇ ਖੁਸ਼ ਹੋਣਾ ਸਾਰਿਆਂ ਨੇ ਠਾਕੇ ਮਾਰ ਕੇ ਹੱਸ ਲੈਣਾ ਤੇ, ਉਹ ਸਿਹਤ ਵਾਸਤੇ ਵੀ ਚੰਗਾ, ਵੀ ਸਾਰੇ ਇੱਕ ਤਾਂ ਇਕੱਠੇ ਹੋ ਕੇ ਬਹਿਣਾ ਸਮਾਜ ਵਿੱਚ ਵਿਚਰਨਾ- ਵੀ ਇੱਕ ਦੂਜੇ ਦਾ ਆਪਸ ਵਿੱਚ ਮੇਲ ਮਿਲਾਪ ਮੇਲ ਮਿਲਾਪ ਵੱਧਣਾ ਤੇ ਸਾਰਿਆਂ ਨੇ ਖ਼ਬਰ ਫੇਰ ਇੱਕ ਖ਼ਬਰ ਆਪਸ ਵਿੱਚ ਉਹਨਾਂ ਨੇ ਡਿਸਕਸ ਕਰ ਲੈਣੀ ਵੀ, ਏਦਾਂ ਕਰਕੇ ਵੀ ਆਹ ਖਬਰ ਦਾ ਇਏਦਾਂ ਪੂਰਾ ਨਿਚੋੜ ਕੱਢ ਛੱਡਣਾ ਉਸ ਗੱਲ ਦਾ ਵੀ ਜੇ ਏਦਾਂ ਕਰੋ ਤਾਂ ਆਪ ਈ ਕੋਸ਼ਿਚਣ ਅਨਸਰ ਸਰ ਆਪੇ ਹੀ ਬਣਾ ਲੈਣੇ ਇਹਨੂੰ ਏਦਾਂ ਕਰੋ ਤਾਂ ਆਏਂ ਹੁੰ ਦਾ ਜੇ ਸਰਕਾਰ ਨੇ ਐਂ ਕੀਤਾ ਉਹ ਮਤਲਬ ਕਿ ਆਪਸ ਵਿੱਚ ਬਜ਼ੁਰਗ ਵੱਡੇ ਲੋਕ ਬੈਠੇ ਐਂ ਡਿਸਕਸ ਉਹ ਆਪ ਉਹਨਾਂ ਦਾ ਟਾਈਮ ਪਾਸ ਵੀ ਹੈਗਾ ਸੀ ਵੀ ਟਾਈਮ ਵੀ ਵਧੀਆ ਪਾਸ ਕਰ ਲੈਂਦੇ ਸੀ ਮਿਲ ਜੁਲ ਵੀ ਲੈਂਦੇ ਸੀ ਆਪਦੇ ਦਿਮਾਗ ਦੀਆਂ ਨਾਲਾਂ ਵੀ ਖੋਲ ਲੈਂਦੇ ਸੀ ਤੇ ਖੁਸ਼ ਵੀ ਰਹਿੰਦੇ ਸੀ
ਸਹੀ ਗੱਲ ਐ ਅੱਜ ਕੱਲ ਤਾਂ ਮਤਲਬ ਕੀ ਹਾਂਜੀ ਹਾਂਜੀ
ਹਾਂ ਹੁਣ ਤਾਂ ਆਪਦੀਆਂ ਆਪਦੀਆਂ ਖ਼ਬਰਾਂ ਪੜ੍ਹਦੇ ਆ ਉੱਥੇ ਹੀ ਪੜ੍ਹਦੇ ਆ ਨਾ ਕਿ ਕਿਸੇ ਨਾਲ ਕਹਿੰਦਾ ਇਹ ਤਾਂ ਘਰ ਘਰ ਇਹੀ ਕੁੱਛ ਹੋਈ ਜਾਂਦਾ ਤੇ ਘਰ ਘਰ ਉਹ ਜਿਹੇ ਲੜਾਈਆਂ ਵੀ ਹੋਈ ਜਾਂਦੀਆਂ ਸਾਰਾ ਕੁਛ ਹੋਈ ਜਾਂਦਾ
ਹਾਂਜੀ ਉਹੀ ਨਾ ਪਹਿਲੇ ਮਤਲਬ ਲੋਕ ਕੀ ਮਿਲਦੇ-ਜੁਲਦੇ ਸੀ ਬਹਿੰਦੇ ਸੀ ਬਾਹਰ। ਕੱਠੇ ਬਹਿਣਾ ਹੁਣ ਵੀ ਕਈ ਪਿੰਡਾਂ 'ਚ ਹੁੰਦਾ ਐ ਇਕੱਠੇ ਬਹਿੰਦੇ ਨੇ। ਪਰ ਸ਼ਹਿਰਾਂ 'ਚ ਤਾਂ ਮੈਂ ਕਦੀ ਕਿਤੇ ਵੇਖਿਆ ਨੀ ਏ।
ਹ ਸ਼ਹਿਰਾਂ 'ਚ ਨੀ ਸ਼ਹਿਰਾਂ ਵਿੱਚ ਤਾਂ ਬੰਦ ਹੋ ਗਿਆ ਇਹ ਕੰਮ ਸ਼ਹਿਰਾਂ ਵਿੱਚ ਹੈ ਨੀ ਗਾ ਇਹ ਕੰਮ।
ਆਪਣੇ-ਆਪਣੇ ਘਰ ਕੀ ਆਪਣੇ-ਆਪਣੇ ਕਮਰਿਆਂ 'ਚ ਵੜ ਕੇ ਬਹਿ ਜੋ ਸਾਰੇ। ਕ ਇੱਕ ਕਮਰਾ ਹੋਵੇ ਤੇ ਇੱਕ ਫੋਨ ਹੋਵੇ।
ਇੱਕ ਫੋਨ ਸਈ ਗੱਲ ਆ ਸਈ ਗੱਲ ਐ। ਬਿਲਕੁੱਲ ਸਈ ਐ ਤੇ ਫੇਰ ਤਾਂ ਕਿਸੇ ਦੀ ਲੋੜ ਈ ਨੀ ਨਾ ਰੋਟੀ ਦੀ ਲੋੜ ਐ ਬੱਚ ਬਚਿਆਂ ਨੂੰ ਤਾਂ ਖਾਸ ਕਰਕੇ ਨਾ ਰੋਟੀ ਦੀ ਲੋੜ ਤੇ ਨਾ ਮਾਂ ਬਾਪ ਦੀ ਲੋੜ। ਉਹ ਉਹਨਾਂ ਨੂੰ ਤਾਂ ਫੋਨ ਫੋਨ ਫੋਨ ਚਾਹੀਦਾ ਇਸੇ ਕਰਕੇ ਆਜ ਤੱਕ ਖ਼ਰਾਬ ਹੋਈਆਂ ਪਈਆਂ ਹਾਂ ਫੇਰ ਪੜ੍ਹਨ ਦੀ ਆਦਤ ਵੀ ਜਾਂਦੀ ਏ ਬੱਚੇ ਪੜ੍ਹ ਨਹੀਂ ਸਕਦੇ ਫੇਰ ਤਾਂ ਬਸ ਸੁਣਿਆ ਦੇਖ ਕਿਆ ਤੇ ਬਸ ਤੁਸੀਂ ਦੇਖੋ ਨਾ ਨੁਕਸਾਨ ਕਿੰਨਾ ਹੁੰਦਾ ਵੀ ਨਾ ਇੱਕ ਦੂਜੇ ਨਾਲ ਮਿਲਣ ਜੁਲਣ ਤੋਂ ਜਾਂਦੇ ਏ ਪੜ੍ਹਨ ਦੀ ਆਦਤ ਛੁਟਦੀ ਹੈ ਇਹਨਾਂ ਦੀ ਪੜ੍ਹਦੇ ਨਹੀਂ ਫਿਰ ਇਹ ਵੀ ਉਹ ਪੜ੍ਹਨ ਦੀ ਆਦਤ ਕੋਂਫੀਡੈਂਸ ਬਿਲਕੁਲ ਅਹ ਕੋਂਨਫੀਡੈਂਸ ਵੀ ਘੱਟ ਜਾਂਦਾ ਵੀ ਸਾਰੇ ਪਾਸੇ ਹੀ ਅਸਰ ਪੈਂਦਾ ਏ ਹਰ ਇੱਕ ਚੀਜ਼ ਦੇ ਫ਼ਾਇਦੇ ਨੁਕਸਾਨ ਨਾਲ ਨਾਲ ਹੀ ਚੱਲਦੇ ਐ
ਉਹੀ ਨਾ ਫੋਨ ਦੇ ਹਾਂਜੀ ਹਾਂਜੀ
ਵੀ ਜੇ ਆਪਾਂ ਕਰਨ ਲੱਗੀਏ ਜੇ ਆਪਾਂ ਕਰਨ ਲੱਗੀਏ ਨਾ ਵੀ ਸੋਚੀਏ ਤੇ ਵੀ ਆਪਾਂ ਨਿਤਾਰਾ ਕੱਢੀ ਆਪਾਂ ਹੀ ਕਰ ਸਕਦੇ ਹਾਂ ਬੱਚਿਆਂ ਨੇ ਤਾਂ ਕੀ ਕੱਢਣਾ ਹੈਨਾ ਤੇ ਬਸ ਇਹ ਲੱਗਦਾ ਵੀ ਵੀ ਅਖ਼ਬਾਰ ਦੇ ਜ਼ਿਆਦਾ ਫਾਇਦੇ ਸੀਗੇ ਤੇ ਜੇ ਤਕਨੀਕ ਕਿਵੇਂ ਹਿਸਾਬ ਨਾਲ ਦਸੀੇਏ ਤਾਂ ਫੇਰ ਇਹਦੇ ਫਾਇਦੇ ਐ ਵੀ ਨਿਊ ਟਕਨੀਕ ਸਾਨੂੰ ਜਲਦੀ ਮਿਲ ਜਾਂਦੀ ਐ ਪਰ ਗੱਲ ਐ ਵੀ ਇਹ ਵੀ ਆਪਦੇ ਤੇ ਡਿਪੈਂਡ ਐ ਸਾਡਾ ਮਾਇੰਡ ਸੈਟ ਐ। ਅਸੀਂ ਕਿਹੜੀ ਚੀਜ਼ ਨੂੰ ਫੜਨਾ।
ਜੀ ਹਾਂਜੀ-ਹਾਂਜੀ।
ਰੱਖ ਲਾਗੇ ਵੀ ਅਸੀਂ ਆਹ ਚੀਜ਼ ਫੜਨੀ ਐ। ਤੇ ਦੂਜੀਆਂ ਚੀਜ਼ਾਂ ਨੂੰ ਇਗਨੋਰ ਕਰਦੋ ਗਲਤ ਚੀਜ਼ਾਂ ਨੂੰ ਇਗਨੋਰ ਕਰ ਦੋ। ਤੇ ਫੇਰ ਤਾਂ ਫਾਇਦਾ ਫੇਰ ਤਾਂ ਨਿਊ ਟਕਨੀਕ ਸਿੱਖਣ ਦਾ ਈ ਫਾਇਦਾ ਆਪਾਂ ਨੂੰ ਹਨਾ।
ਹਾਂਜੀ-ਹਾਂਜੀ। ਨਈ ਨਿਊ-ਨਿਊ ਟਕਨੀਕ ਤਾਂ ਚਲੋ ਹੁਣ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗੀ ਏ ਕਿ ਚਲੋ ਮੰਨਦੇ ਆ ਪਰ ਸਾਨੂੰ ਪੁਰਾਣੀ ਚੀਜ਼ਾਂ ਵੀ ਨੀ ਭੁੱਲਣੀਆਂ ਚਾਈਦੀਆਂ।
ਨਾ-ਨਾ-ਨਾ-ਨਾ ਉਹ ਤਾਂ ਉਹਨਾਂ ਚੋਂ ਤਾਂ ਆਪਾਂ ਬਹੁਤ ਕੁਛ ਸਿੱਖਦੇ ਆ ਪੁਰਾਣੀਆਂ ਚੀਜ਼ਾਂ ਤਾਂ ਆਪਣਾ ਬੇਸ ਐ ਇਹ, ਆਪਣਾ ਮੁੱਢ ਆਪਣਾ ਮੁੱਢ ਉੱਥੋਂ ਦਾ। ਪੁਰਾਣੀਆਂ ਚੀਜ਼ਾਂ ਤੋਂ ਉਸ ਉਹਨਾਂ ਨੇ ਤਾਂ ਆਪਾਂ ਨੂੰ ਖੜੇ ਕੀਤਾ ਇਹ ਤਾਂ ਸਿਰਫ਼ ਆਪਣੀਆਂ ਜਿਹੜੀਆਂ ਹੁਣ ਦੀਆਂ ਟੈਕ ਨੀਕ ਆਈਆਂ ਆਪਾਂ ਜੇ ਪੁਰਾਣੀਆਂ ਚੀਜ਼ਾਂ ਹੈਗੀਆਂ ਸੀ। ਆਪਾਂ ਤਾਂ ਹੀ ਕੰਮਪੇਅਰ ਕਰ ਸਕਦੇ ਆ ਨਾ ਉਹਦੇ ਨਾਲ ਮੁਕਾਬਲਾ ਕਰ ਸਕਦੇ ਆ ਵੀ ਹਾਂ ਵੀ ਫ਼ਰਕ ਕੱਢ ਸਕਦੇ ਆ‌। ਉਹ ਵੀ ਜੇ ਸਾਡ ਜੇ ਕੋਈ ਵੱਡੇ ਲੋਕ ਬੈਠ ਠੇ ਨੇ ਉਹ ਜ਼ਿਆਦਾ ਫਰਕ ਕੱਢ ਸਕਦੇ ਕਿਉਂਕਿ ਉਹਨਾਂ ਨੇ ਪਹਿਲਾਂ ਟਾਈਮ ਵੀ ਵੇਖਿਆ। ਉਹਨਾਂ ਨੇ ਹੋਂਦਾ ਵੀ ਦੇੇਖ ਲਿਆ ਵੀ ਉ ਫਰਕ ਉਹ ਕਢ ਸਕਦੇ ਜੇ ਅੱਜ-ਕੱਲ ਦੇ ਬੱਚੇ ਥੋੜੀ ਇਸ ਗੱਲ ਦਾ ਫਰਕ ਕੱਢ ਸਕਦੇ ਆ।
ਹਾਂਜੀ-ਹਾਂਜੀ-ਹਾਂਜੀ।
ਉਹ-ਉਹ ਨੀ ਫ਼ਰਕ ਕੱਢ ਸਕਦੇ ਕਿ ਕਿਉਂਕਿ ਉਹਨਾਂ ਨੇ ਦੇਖਿਆ ਈ ਕੱਲਾ ਮੋਬਾਈਲ ਐ।
ਹੂੰ ਬਸ ਅਸੀਂ ਤੇ ਹਾਂਜੀ-ਹਾਂਜੀ। ਅਸੀਂ ਅਗਰ ਆਪ ਅਖ਼ਬਾਰ ਪੜਾਂਗੇ ਤਾਂ ਈ ਸਾਡੇ ਬੱਚਿਆਂ ਨੂੰ ਵੀ
ਤਾਂ ਹੀ ਬੱਚਿਆਂ ਨੂੰ ਅਖ਼ਬਾਰ ਆਪਣੇ ਘਰੇ ਆਊਗਾ ਤਾਂ-ਤਾਂ ਹੀ ਆਪਾਂ ਪੜਾਂਗੇ ਤਾਂ ਹੀ ਬੱਚਿਆਂ ਨੂੰ ਪਤਾ ਲੱਗੂਗਾ। ਆਪਾਂ ਜਦੋਂ ਘਰ-ਘਰ ਬੰਦ ਈ ਕਰਤੇ ਤਾਂ ਬੱਚੇ ਵੀ ਕਿੱਥੋਂ ਪੜ੍ਹਨਗੇ ਵਿਚਾਰੇ। ਓਨਾਂ ਦੇ ਵੀ ਖ਼ਬਰਾਂ ਵਿੱਚ ਹੀ ਰਹਿ ਗੇ ਵੀ ਅਖ਼ਬਾਰ ਹੁੰਦੇ ਸੀ, ਫਲਾਨੇ ਅਖ਼ਬਾਰ ਚ ਆਹ ਖ਼ਬਰ ਆਈ ਫਲਾਨੇ ਅਖ਼ਬਾਰ 'ਚ ਆਹ ਖ਼ਬਰ ਆਈ।
ਹਾਂਜੀ-ਹਾਂਜੀ ਸਾਨੂੰ ਚਾਈਦਾ ਕਿ ਅਸੀਂ ਅਖ਼ਬਾਰ ਪੜ੍ਹੀਏ, ਅਪਨੇ ਬੱਚਿਆਂ ਨੂੰ ਵੀ ਅ ਵੀ ਸੁਣਾਈਏ ਪੜ੍ਹ ਕੇ ਤਾਂ ਕਿ ਵੱਡੇ ਹੋ ਕੇ ਓ ਵੀ ਪੜ੍ਹਨ। ਅਪਨਾ ਓਨਾਂ ਦਾ ਵੀ ਥੋੜਾ ਇੰਟਰਸਟ ਵੱਧੇ ਕਿ ਐ ਨ ਵੀ ਚੀਜ਼ ਐ, ਉਹਨਾਂ ਨੂੰ ਦੱਸੀਏ ਬਾਲ ਕੇਸਰੀ ਬਾਰੇ ਵੀ ਏ ਅਸੀਂ ਗੇਮ ਖੇਲਦੇ ਸੀ ਤਾਂ ਕਿ ਓ ਵੀ ਖੇਲਣ ਥੋੜਾ ਮਤਲਬ ਹਾਂਜੀ-ਹਾਂਜੀ।
ਹਾਂ।
ਹਾਂਜੀ-ਹਾਂਜੀ। ਬਸ ਅਸੀਂ ਤਾਂ ਕੋਸ਼ਿਸ਼ ਕਰ ਸਕਦੇ ਆ ਹਾਂਜੀ-ਹਾਂਜੀ ਚਲੋ ਬਹੁਤ ਹਾਜੀ ਚਲੋ ਹਾਂਜੀ, ਹਾਂਜੀ-ਹਾਂਜੀ-ਹਾਂਜੀ ਮੈਨੂੰ ਵੀ ਅੱਛਾ ਲੱਗਿਆ ਹਾਂਜੀ ਓਕੇ ਸਤਿ ਸ਼੍ਰੀ ਅਕਾਲ ਜੀ।